ਹੈਲੋ ਹੈਲੋ ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਹੈਲੋ
ਹੈਲੋ
ਹੈਲੋ
ਹੈਲੋ
ਜੀ।
ਹਾਂਜੀ ਸਸ ਸ੍ਰੀ ਕਾਲ ਜੀ। ਕਿਵੇ ਉ।
ਵਧੀਆ ਤੁਸੀਂ ਦੱਸੋ?
ਵਧੀਆ ਹੋ ਕਿਆ ਕਰਦੇ ਸੀ।
ਕੁਛ ਨਹੀਂ ਬੈਠੇ ਸੀ।
ਘਰੇ ਸਭ ਵਧੀਆ?
ਹਾਂਜੀ ਵਧੀਆ।
ਮੈਂ ਤੁਹਾਨੂੰ ਇਹਵੇਂ ਪੁੱਛਣਾ ਸੀ ਤੁਸੀਂ ਫੈਸਟੀਵਲ ਕਿਨੂੰ ਮਨਾਉਦੇ ਹੋ।
ਜੀ
ਤੁਸੀਂ ਫੈਸਟੀਵਲਸ ਕਿਵੇਂ ਮਨਾਉਂਦੇ ਹੋ।
ਆਵਾਜ਼ ਹੀ ਬਹੁਤ ਥੋੜ੍ਹੀ ਆ ਰਹੀ ਆ। ਹੈਲੋ ਹਾਂਜੀ
ਤੁਸੀਂ ਫੈਸਟੀਵਲਸ ਕਵੇੋਂ ਮਨਾਉਂਦੇ ਹੋ
ਆਵਾਜ਼ ਨਹੀਂ ਆ ਰਹੀ। ਥੋੜ੍ਹੀ ਆ ਰਹੀ ਆ।
ਹੈਲੋ
ਹੈਲੋ ਹੈਲੋ
ਹੈਲੋ
ਹੈਲੋ ਹੈਲੋ
ਆਵਾਜ਼ ਨਹੀਂ ਆ ਰਹੀ
ਥੋੜ੍ਹੀ ਆ ਰਹੀ ਹੁਣ ਆ ਰਹੀ ਆ ਬੋਲੋ
ਫੈਸਟੀਵਲਸ ਕਿਵੇਂ ਮਨਾਦੇ ਹੋ ਤੁਸੀਂ ਹੈਲੋ
ਹਾਂਜੀ